ਓ
ਹਾਂਜੀ, ਸਸ੍ਰੀ
ਸਸ-ਸਸ੍ਰੀ ਕਾਲ ਜੀ। ਹੋਰ ਜੀ? ਹਾਂਜੀ-ਹਾਂਜੀ ਵਧੀਆ ਜੀ।
ਤੁਸੀਂ ਹੋਰ ਕੀ ਕਰਦੇ ਬੇ ਸੀ?
ਮੈਂ ਕੁਛ ਨੀ ਬਸ ਲੰਮੇ ਪਿਆ ਹੋਇਆ ਸੀ ਸੋਨ ਦਾ ਟਾਈਮ ਹੋਇਆ ਦਾ ਵਾ।
ਅਛਾ-ਅੱਛਾ, ਜਲਦੀ ਸੋ ਜਾਂਦੇ ਓ ਤੁਸੀਂ?
ਹਾਂਜੀ- ਹਾਂਜੀ ਬਹੁਤ ਜਲਦੀ ਸੋ ਜਾਨੇ ਆ।
ਹਾਂਜੀ-ਹਾਂਜੀ ਓ ਮੈਂ ਤੈਨ ਤਾਂ ਫੋਨ ਕਿ ਕਿਤਾ ਸੀ, ਮੈਂ ਕਿਆ ਬੱਚਿਆਂ ਦੇ ਥੋੜੇ ਜੇ ਪ੍ਰੋਜੈਕਟ ਹੈਗੇ ਨੇ
ਹਾਂਜੀ।
ਤੇ ਤੁਸੀਂ ਉਨਾਂ ਦੇ ਪ੍ਰੋਜੈਕਟ ਬਣਵਾ ਦੋ ਯਾ ਖੁਦ ਬਣਾ ਦੋ।
ਬਨਵਾ ਦਾਂਂਗੇ।
ਹਾਂਜੀ ਬਣਵਾ ਦੋਗੇ ਤੇ ਤੇ ਜੈਂਵੇਂ ਇਨਵਾਇਰਮੈਂਟ ਤੇ ਬਨਾਨੈ
ਅੱਛਾ।
ਪ੍ਰੋਜੈਕਟ।
ਅੱਛਾ।
ਤੇ ਇਨਵਾਇਰਮੈਂਟ ਤੇ ਬਣਾਨੈ ਕਿ ਕੀ-ਕੀ ਇਨਵਾਇਰਮੈਂਟ ਨੇ ਕੀ ਖ਼ਤਰੇ ਹੋ ਰਏ ਨੇ, ਐ ਸਭ ਬਨਵਾਨੈ। ਹਾਂਜੀ, ਤੇ ਫਿਰ ਓ ਕਿੰਨੇ ਪੈਹੇ ਪੂਹੈ ਲੇਗਾ? ਮੈਂ ਕਿਆ ਕਿੰਨੇ ਚਾਰਜਿਸ ਵਗੈਰਾ ਲਏਗਾ ਓ?
ਚਾਰਜਿਸ ਵਗੈਰਾ ਓਦੇ ਸੌ ਰੁਪਇਆ ਪਰ
ਅੱਛਾ- ਅੱਛਾ। ਓ ਬੰਦ ਕਰ ਦੇ। ਪੇਪਰ ਚਾਰਟ ਤੇ, ਜੈਵੇਂ ਅਸੀਂ ਜਿੰਨੇ ਟੋਪਿਕ ਬਣਵਾਵਾਂਗੇ ਹੈਨਾ, ਉਨੇ ਓ ਉਨੇ ਚਾਰਟ ਲੈਲੋ।
ਹਾਂਜੀ-ਹਾਂਜੀ।
ਠੀਕ ਏ-ਠੀਕ ਏ, ਤੇ ਤੁਸੀਂ ਨੀ ਬਣਾਂਦੇ?
ਨੀ -ਨੀ ਮੈਂ ਮੇਰੀ ਡਰਾਇੰਗ ਅੱਛੀ ਨੀ ਹੈ, ਮੈਂ ਅਪਣੀ ਮੰਮੀ ਕੋ ਬਣਵਾ ਦੂੰਗਾ ਕੋਈ ਗੱਲ ਨੀ।
ਅੱਛਾ- ਅੱਛਾ ਆ। ਹੋਰ ਠੀਕ ਏ, ਹੋਰ ਆਏ ਕੀ ਕਰਦੇ ਪੇ ਓ ਚਲੋ ਏ ਲੰਚ, ਡਿਨਰ ਕੀ ਕੀਤਾ ਸੀ?
ਡਿਨਰ ਕਿਤਾ ਦਾਲ ਰੋਟੀ ਖਾਦੀ ਸੀ ਸਾਂਬਰ ਆਲੀ ਦਾਲ, ਹਾਂਜੀ ਸਾਂਬਰ ਵਾਲੀ ਦਾਲ।
ਅੱਛਾ ਸਾਂਬਰ ਬਣਾਇਆ ਸੀ ਅੱਜ। ਏ ਤਾਂ ਵਦੀਆ ਗੱਲ ਏ ਜੀ, ਸਾਂਬਰ ਵੀ ਅਸੀਂ ਤੇ ਅਜ ਮਸਰੀ ਦੀ ਦਾਲ ਬਨਾਈ ਏ ਰਾਤੀ।
ਮਸਲੀ ਦੀ ਦਾਲ। ਵਡਾ ਭੇਣ-ਭਰਾ ਵੀ ਹੈਗਾ ਕੋਈ?
ਹਾਂਜੀ ਮੇਰੇ ਚਾਰ ਭਰਾ ਨੇ।
ਚਾਰ ਭਰਾ।
ਹਾਂਜੀ, ਭੈਨ ਨੀ ਐ ਮੇਰੀ ਕੋਈ ਮੈਂ ਚਾਰ ਭੈਨਾ ਦੀ ਇਕ ਕਿ ਮੈਂ ਚਾਰ ਭਰਾਵਾਂ ਦੀ ਇਕੀ ਭੈਣ ਆ
ਕੀ ਕੰਮ, ਕੰਮ ਕਾਰ ਕੀ ਕਰਦੇ ਭਰਾ ਤੁਆਡੇ?
ਦੋ ਮੈ ਤੋਂ ਵੱਡੇ ਨੇ ਉਹ ਜਾਂਦੇ ਨੇ ਕੰਪਨੀ ਚ ਲੱਗੇ ਦੇ ਨੇ, ਤੇ ਇਕ ਛੋਟਾ ਏ ਮੇਰੇ ਤੋਂ ਏਕ ਦੋ ਛੋਟੇ ਨੇ ਇਕ ਜੇਹੜਾ ਮੇਰੇ ਤੋਂ ਛੋਟਾ ਐ ਓ ਜਾਂਦਾ ਏ ਕੋਲਜ ਜਾਂਦਾ ਐ ਸੈਕਿੰਡ ਈਅਰ ਚ ਹੈਗੇ
ਤੇ ਜੇਹੜਾ ਸਭ ਤੋਂ ਛੋਟਾ ਏ ਉਹ ਹਜੇ ਪਲੱਸ ਟੂ ਚੇ
ਦਰਬਾਰ ਸਾਬ ਦੇਖਿਆ ਹੋਇਆ ਤੁਸੀਂ, ਦਰਬਾਰ ਸਾਬ
ਹਾਂਜੀ ਦਰਬਾਰ ਸਾਬ ਮੈਂ ਵੇਖਿਆ ਦਾ ਪਰ ਕਾਫ਼ੀ ਟਾਈਮ ਹੋ ਗਿਆ ਏ ਚਾਰ ਪੰਜ ਸਾਲ ਪੈਹਲੇ
ਮੈਂ ਆਈ ਸੀ ਦਰਬਾਰ ਸਾਬ ਹੁਣ ਤੇ ਬੋਤ ਟਾਈਮ ਹੋ ਗਿਆ ਐ
ਹੂੰ, ਕਾਫ਼ੀ ਟਾਈਮ ਹੋ ਗਿਆ
ਹਾਂਜੀ, ਹਾਂਜੀ ਬਸ ਟਾਈਮ ਨੀ ਲੱਗਦਾ ਘਰਾਂ ਚੋਂ ਨਿਕਲਨ ਦਾ
ਕਿਵੇਂ ਦਾ ਲੱਗਦਾ ਦਰਬਾਰ ਸਾਹਿਬ ਵੇਖਣ ਨੂੰ?
ਹਾਂਜੀ
ਕਿਵੇਂ ਦਾ ਲੱਗਦਾ ਵਾ?
ਹੈਲੋ, ਸਮਝ ਨੀ ਆਰੀ ਕੀ ਕਹਿ ਰਏ ਓ? ਹਾਂਜੀ ਜੀ ਦਰਬਾਰ ਸਾਹਬ ਤੇ ਬੋਤ ਹਾਂਜੀ, ਹਾਂਜੀ ਵਧੀਆ ਲੱਗਦਾ ਅਸੀਂ ਰੋਜ਼ ਟੀ ਵੀ ਤੇ ਲਾਨੇ ਆ। ਪਾਸ ਪੀ ਟੀ ਸੀ ਤੇ ਬਹੁਤ ਅੱਛਾ ਲੱਗਦਾ ਦਿਲ ਤੇ ਕਰਦਾ ਏ ਕਿ ਜਾਈਏ ਪਰ ਟਾਈਮ ਨੀ ਲੱਗਦਾ ਨਾ
ਸਾਡਾ ਵੀ ਦਿਲ ਕਰਦਾ ਬੜਾ ਜਾਣ ਦਾ ਪਰ ਅਸੀਂ ਵੀ ਨੀ ਜਾ ਪਾਂਦੇ ਦੂਰ ਹੋਣ ਕਰਕੇ
ਹਾਂਜੀ, ਹਾਂਜੀ ਏਹੀ ਗੱਲ ਏ ਦੂਰ ਹੋਣ ਕਰਕੇ ਨਾ ਜਾਇਆ ਨੀ ਜਾਂਦਾ।
ਅੱਛਾ ਘਰ ਚ ਕੰਮ ਕਾਜ ਚ ਬਿਜੀ ਰਹਿਣੇ ਆ ਹੋਰ ਤਾਂਡੇ ਘਰ ਕੌਣ ਕੌਣ ਐ?
ਮੇਰੀ ਮੰਮੀ ਮੈਂ ਇੱਕ ਭਰਾ ਮੇਰਾ ਨਾਲੇ ਪਾਪਾ ਮੇਰੇ, ਮੇਰੇ ਮੰਮੀ ਹੈਗੇ ਆ ਪਾਪ ਪਾ ਭਰਾ ਹੈਗਾ ਇਕ
ਅੱਛਾ, ਪਾਪਾ ਕੀ ਕਰਦੇ ਨੇ ਤਹਾਡੇ?
ਪਾਪਾ ਉਹ ਕੰਮ ਕਰਦੇ ਸ਼ੋਪ ਆ ਉਨਾਂ ਦੀ
ਅੱਛਾ, ਅੱਛਾ ਠੀਕ ਏ ਜੀ ਠੀਕ ਏ ਹੋਰ ਭਰਾ ਪੜਦੈ
ਹਾਂ ਪੜਦੈ
ਅੱਛਾ, ਅੱਛਾ ਖਪਾਂਦਾ ਵੀ ਹੋਣਾ ਫੇਰ ਤਹਾਨੂੰ
ਪੂਰਾ, ਪੂਰਾ
ਹੂੰ, ਹਾਂ ਸਾਰੇ ਖਪਾਦੇ ਨੇ ਜੀ ਮੇਰੇ ਮੇਰੇ ਭਰਾ ਵੀ ਬੜਾ ਮੈਨੂੰ ਖਪਾਂਦੇ ਨੇ
ਉਨਾ ਦਾ ਕੰਮ ਹੀ ਏਹ ਹੁੰਦਾ
ਹਾਂਜੀ, ਵੱਡੇ ਤੇ ਚਲੋ ਕੁਛ ਨੀ ਕਹਿਦੇ ਐ ਛੋਟੇ ਖਪਾਂਂਦੇ ਨੇ
ਹਾਂ ਛੋਟੀ ਜਿਆਦਾ ਖਰਾਬ ਕਰਦੇ
ਹਾਂਜੀ-ਹਾਂਜੀ। ਹਾਂ ਬਹੁਤ ਲੜਦਾ ਮੇਰਾ ਭਰਾ ਵੀ ਬਹੁਤ ਲੜਦਾ ਮੇਰੇ ਨਾਲ
ਹੋ ਕੀ- ਕੀ ਦੇਖਿਆ ਤੁਸੀਂ ਸਾਰੇ ਵਰਲਡ ਦੇ ਵਿੱਚ ਕੀ- ਕੀ ਦੇਖਿਆ?
ਅਸੀਂ ਦੇਖਿਆ ਹੋਇਆ ਜੀ, ਅਸੀਂ ਦਰਬਾਰ ਸਾਹਿਬ ਦੇਖਿਆ ਦਾ ਹੈ।
ਹੋਰ ਅਸੀਂ ਵਰਿੰਦਾਵਨ ਵੀ ਦੇਖਿਆ ਦਾ।
ਤੇ ਲੁਧਿਆਣੇ ਨਾਨਕਸਰ ਹੈਗਾ ਗੁਰਦੁਆਰਾ, ਉਹ ਵੀ ਦੇਖਿਆ ਤੇ ਹੋਰ। ਤੇ ਬਹੁਤ ਕੁਛ ਦੇਖਿਆ ਦੈ।
ਪਰ ਹੁਣ ਚਾਰ ਪੰਜ ਸਾਲ ਤੋਂ ਆਪਾਂ ਮਤਲਬ ਕਿੱਧਰੇ ਗਏ ਨੀ, ਕੋਈ ਯਾਤਰਾ ਦਾ ਕੋਈ ਪਲੈਨ ਨਹੀਂ ਹੋਇਆ।
ਹੁਣ ਸੋਚਦੇ ਹਾਂ ਕਿ ਵੇਖੀਏ ਕਿਤੇ ਕੋਈ ਯਾਤਰਾ ਕਰੀਏ। ਦੀਵਾਲੀ ਕੋਲ ਸੋਚਦੇ ਹਾਂ ਹਜ਼ੂਰ ਸਾਹਿਬ ਜਾਈਏ। ਵੇਖੋ ਅੱਗੇ ਹਮ ਬਾਬਾ ਜੀ ਦੀ ਮੇਹਰ ਰਹੀ ਤੇ ਜਾਵਾਂਗੇ।
ਸਾਰਾ ਪਰਿਵਾਰ ਹੀ ਜਾਓਗੇ?
ਹਾਂਜੀ -ਹਾਂਜੀ ਅਗਰ ਕਿਸੇ ਧਾਰਮਿਕ ਸਥਾਨ ਤੇ ਜਾਣਾ ਤੇ ਸਾਰੀ ਫੈਮਲੀ ਨਾਲ ਹੀ ਜਾਂਦੇ ਹਾਂ ਜੀ ਅਸੀਂ।
ਹਨਾ ਬਹੁਤ ਜਿਆਦਾ ਖਰਚਾ ਹੋ ਜਾਣਾ।
ਹਾਂਜੀ।
ਖਰਚਾ ਬੜਾ ਹੋ ਜਾਣਾ ਤੁਹਾਡਾ।
ਖਰਚਾ ਤੇ ਵੇਖੋ ਪਰਮਾਤਮਾ ਸਾਨੂੰ ਦੇ ਵੀ ਰਿਹਾ ਹੈ, ਤੇ ਅਸੀਂ ਖਰਚ ਲਾਂਗੇ। ਕੋਈ ਉਹ ਗੱਲ ਨਹੀਂ ਹੈਗੀ।
ਹਾਂ।
ਜੇ ਕਮਾਨੇ ਪੇ ਖਰਚੇ ਵਾਸਤੇ ਕਮਾਨੇ ਆ।
ਹਾਂਜੀ- ਹਾਂਜੀ। ਸਭ ਕੁਛ ਦੇਖਣਾ ਵੀ ਚਾਹੀਦਾ ਹੈ ਜੀ, ਘਰ- ਘਰ ਚ ਰਹਿ ਕੇ। ਨਹੀਂ ਚੱਲਦਾ ਨਾ, ਆਏ ਯਾ ਰਬ ਨੇ ਜ਼ਿੰਦਗੀ ਦਿੱਤੀ। ਏ ਤੇ ਇੱਕ ਕੇ ਜਾਓ ਸਭ ਕੁਛ।
ਤੁਸੀਂ ਜ ਵੀ ਕੋਈ ਕੰਮ ਕਾਰਜ ਕਰਦੇ ਹੋ?
ਹਾਂਜੀ ਮੈਂ ਕੰਮ ਕਰਦੀ ਹਾਂ।
ਮੈਂ ਪਾਰਲਰ ਦਾ ਜਿਵੇਂ ਥੋੜਾ ਬਹੁਤਾ, ਜਿਵੇਂ ਕੋਈ ਘਰ ਆ ਜਾਵੇ ਫੇਸ਼ੀਅਲ ਵਗੈਰਾ ਕਰਾਉਣ, ਉਹ ਕਰ ਦਿੰਦੀ ਆ ਮੈਂ। ਵੈਸੇ ਹੋਰ ਕੋਈ ਕੰਮ ਨੀ, ਘਰ ਚ ਹੀ ਨੀ ਟਾਈਮ ਲੱਗਦਾ।
ਰੋਟੀ- ਰੋਟੀ ਬਣਾ ਲੈਂਦੇ ਘਰ ਚ ਹੀ।
ਹਾਂਜੀ- ਹਾਂਜੀ ਘਰ ਦਾ ਤੇ ਸਾਰਾ ਕੰਮ ਕਰਨਾ ਹੀ ਪੈਂਦਾ। ਘਰ ਦਾ ਤਾਂ ਸਾਰਾ ਕੰਮ ਹੀ ਕਰਦੇ ਆ।
ਜ ਨਹੀਂ ਕਰਦੇ ਫਿਰ ਕੀ ਹੁੰਦਾ, ਫਿਰ ਚਬੇੜਾ ਚਬੂੜਾ ਪੈਂਦੀਆਂ।
ਚਪੇੜਾ ਚਪੂੜਾ ਤੇ ਉਹ ਜਦੋਂ ਲੜਾਈ- ਲੜਾਈ ਹੋਜੇ ਭਰਾ ਨਾਲ ਆ ਫੇਰ।
ਅ ਮਾਰਦੇ ਹੋਣੇ ਫੇਰ ਚੰਗਾ ਹੀ।
ਨਹੀਂ- ਨਹੀਂ ਮਾਰਦੇ ਤੇ ਨਹੀਂ ਵੈਸੇ ਹੀ ਉਹ ਮਜ਼ਾਕ ਹਸਦੀ ਭੈਣ। ਭਰਾਵਾਂ ਨੇ ਤੇ ਦੇਖੋ ਹਰ ਘਰ ਤੇ ਰਿਮੋਟ ਪਿੱਛੇ ਪੈਣ ਪਰਾ ਦੀ ਲੜਾਈ ਖਾਣ ਪੀਛੇ ਤੇ ਸਭ ਦਾ ਹੁੰਦਾ ਛੋਟਾ ਮੋਟਾ
ਪੈਣਾ ਤੁਹਾਡੇ ਤੋਂ ਵੱਡੀਆਂ ਤੁਹਾਡੀਆ
ਹਾਂਜੀ, ਪੈਣਾਂ ਮੇਰੇ ਤਾਏ ਚਾਚੇ ਦੀਆਂ ਨੇ ਵੱਡੀਆਂ ਏ ਚਾਚੇ ਵਾਲੀਆਂ ਛੋਟੀਆਂ ਨੇ
ਹੈਨਾ ਤੇ
ਹਾਂਜੀ- ਹਾਂਜੀ। ਵੱਡੀਆਂ ਪੈਣਾਂ ਵੀ ਨੇ
ਹਾਂ ਵੀ ਹੈਗੇ ਵੱਡੇ
ਹਾਂਜੀ।
ਪਰਾ ਵੀ ਹੈਗੀ ਵੱਡੇ
ਹਾਂਜੀ।
ਪਰਾ ਵੀ ਹੈਗੇ ਤੁਹਾਡੇ ਵੱਡੇ
ਹਾਂ ਮੈਂ ਦੱਸਿਆ ਤੇ ਤੁਹਾਨੂੰ ਮੇਰੇ ਚਾਰ ਭਰਾ ਨੇ, ਦੋ ਵੱਡੇ ਨੇ, ਦੋ ਛੋਟੇ ਨੇ ਕਿਆ ਤੇ ਵੇ
ਹੂ ਹੂ ਨਹੀਂ, ਮੇ ਮੇਰਾ ਪਰਾ ਵੀ ਮੈਨੂੰ ਬਹੁਤ ਤੰਗ ਕਰਦਾ ਆ
ਹਾਂਜੀ ਜੀ ਛੋਟੇ ਤੇ ਬੜਾ ਈ ਤੰਗ ਕਰਦੇ ਨੇ ਵੱਡੇ ਨੀ ਮੇਰੇ ਪਰਾ ਮੈਨੂੰ ਕੁਛ ਕਹਿੰਦੇ
ਮੈ ਛੋਟੇ ਜਿ
ਬਸ ਓਦਾਂ ਵੀ ਹੁਣ ਪਲੱਸ ਟੂ ਪਲੱਸ ਟੂ ਇਚ ਤੇ ਮੈਂ ਕਿਹਾ ਰਿਜੈਕਟ ਆਪਨੇ ਉਦੋਂ ਹੀ ਪ੍ਰੋਜੈਕਟ ਨੇ ਇਨਵਾਅਰਮੈਂਟ ਦੇ ਹੁਣ, ਹਾਂਜੀ-ਹਾਂਜੀ ਹੁਣ ਮੈਨ ਦੀਦੀ-ਦੀਦੀ ਕਹਿ ਕੇ ਹਾਂਜੀ, ਬਨਾ ਦੋ
ਹਾਂਜੀ, ਕੋਈ ਗੱਲ ਨਹੀਂ, ਸੌ ਰੁਪਇਆ ਪਰ ਚਾਰਟ ਦੇ ਲੱਗਣਗੇ ਬਨ ਜਾਣਗੇ ਤੁਹਾਡੇ ਚਾਰਟ
ਹਾਂਜੀ- ਹਾਂਜੀ। ਕੋਈ ਨੀ, ਬਨਵਾ ਦੇਣਾ ਮੈਂ ਤੁਹਾਨੂੰ ਸਾਰਾ ਡਾਟਾ, ਸੈਂਡ ਕਰ ਦਾੰਗੀ ਵਟਸਪ ਤੇ, ਤੁਸੀਂ ਬਨਵਾ ਦੇਣਾ ਫਿਰ ਮੈਂ ਪੇ ਟੀ ਐਮ ਕਰਦਾਂਗੇ ਸਭ ਪੈਸੇ ਜਿੰਨੇ ਵੀ ਹੋਨਗੇ, ਮੈਂ ਕਿਹਾ ਹੁਨ ਯਾਦ ਆਯਾ ਤੈਨੂੰ ਹੁਨ ਤੇ ਚਾਰ ਛੁੱਟੀਆਂ ਰਹਿ ਗਈਆਂ
ਤੁਹਾਡਾ ਵਿਆਹ ਹੋਇਆ ਦਾ
ਨਹੀਂ ਜੀ ਮੇਰਾ ਵਿਆਹ ਨਹੀ ਹੋਇਆ ਅਜੇ ਪਹਿਲੇ ਮੇਰੇ, ਪਰਾ ਦਾ ਪਰਾ ਦੇ ਹੋਨਗੇ ਫੇਰ ਮੇਰਾ
ਹੂ, ਪਰਾ ਦੇ ਹੋਨਗੇ, ਫੇਰ ਵਿਆਹ ਫੇਰ ਤੁਹਾਡੇ
ਹਾਂਜੀ- ਹਾਂਜੀ।
ਫੇਰ ਹੋਏਗਾ ਜੇ ਜੀ ਮੈਂ ਛੋਟੀ ਹਾਂ ਨਾ, ਆਪਨੇ ਆਪ ਦੋ ਭਰਾਵਾਂ ਤੋਂ ਛੋਟੀ ਹਾਂ
ਉਹ ਪਰਾਵਾਂ ਤੋ ਛੋਟੀ ਏ
ਹੋਰ ਤੁਸੀਂ ਕੀ ਕਰਦੇ ਓ
ਮੇਰੇ ਪਰਾ ਨੇ ਪਲੱਸ ਟੂ ਕੀਤੀ ਹੋਈ ਆ
ਚਲੋ ਵਦੀਆ ਅਛਾ, ਮੰਮੀ ਵੀ ਕੋਈ ਕੰਮ ਕਰਦੀ ਏ
ਹਾਂਜੀ।
ਮੈਂ ਕਿਹਾ, ਮੰਮੀ ਵੀ ਤਾਡੇ ਕੋਈ ਕੰਮ
ਨਹੀਂ ਮੰਮੀ ਘਰਦਾ ਹੀ ਜਿੱਦਾਂ ਰੋਟੀ, ਸਬਜ਼ੀ ਬਸ ਓਦਾਂ ਹੀ ਘਰੇ ਹੀ ਰੈਂਦੇ ਹਾਊਸ ਵਾਈਫ ਹੀ
ਹਾਂਜੀ- ਹਾਂਜੀ। ਅਸ
ਹਾਂਜੀ, ਮੰਮੀ ਜੀ
ਅੱਗੇ ਵੀ ਕੁਲੀਗ ਬਣਦੀ, ਪਹਿਲੇ ਪੂਰੇ ਦੀ
ਹਾਂਜੀ ਜੀ ਚਲੇ, ਵਧੀਆ ਜੀ ਫੇਰ ਮੈਂ ਕਰਾਂਗੀ ਤਾਨੂੰ ਸਵੇਰੇ ਫੋਨ ਸਾਰੀ ਡਿਟੇਲ ਅ ਚਲੋ ਠੀਕ ਐ ਜੀ, ਸਸ੍ਰੀ ਅਕਾਲ ਜੀ
ਹਾਂਜੀ